ਹੈ
ਹਾਂਜੀ ਸਤਿ ਸ੍ਰੀ ਅਕਾਲ,
ਹੈਲੋ, ਸਤਿ ਸ੍ਰੀ ਅਕਾਲ ਦੀਦੀ, ਸਤਿ ਸ੍ਰੀ ਅਕਾਲ ਕੀ ਹਾਲ ਐ?
ਮੈਂ ਵਧੀਆ ਤੁਸੀਂ ਠੀਕ ਔ?
ਵਧੀਆ-ਵਧੀਆ, ਤੁਸੀਂ ਸੁਣਾਓ? ਬਸ ਬੈਠੇ-ਬੈਠੇ ਯਾਦ ਆਈ ਗਈ। ਹਾਂਜੀ, ਮੈਂ ਕਿਹਾ ਬੜੀ ਦੇਰ ਅਗੀ ਗੱਲ ਹਾਂਜੀ-ਹਾਂਜੀ ਸਭ ਠੀਕ ਠਾਕ,
ਤੇ ਬਜ਼ੁਰਗ?
ਸਭ ਵਧੀਆ ਹੋਰ ਬੱਚੇ ਤੰਗ ਕਰਕੇ ਸੁ- ਤੇ ਤੇ ਹੁਣ,
ਅੱਛਾ-ਅੱਛਾ, ਕਾਈਵੇ ਨਾ ਬੱਚਿਆਂ ਦੇ ਸੌਣ ਦਾ ਉਹਨਾਂ
ਹੂੰ, ਹੋਰ ਕੀ ਕਰਦੀ ਖਾਲੀ ਦੀ ਰੋਟੀ,
ਹਾਂਜੀ ਰੋਟੀ ਖਾ ਲਈ ਅਸੀਂ ਬਸ ਤੁਹਾਨੂੰ ਪਤਾ ਰੋਟੀ- ਖਾਣ ਤੋਂ ਬਾਅਦ ਥੋੜੀ ਦਿਨ ਵਾਦ
ਚਾਹ ਸਾਰਿਆਂ ਦਾ ਹੀਓ ਹੈ ਚਾਹ ਤਾਂ ਜ਼ਰੂਰ ਪੀਣੇ ਆ ਹਾਂ।
ਤੇ ਮੈਂ ਪੁੱਛਿਆ। ਚਾਹ ਕਹਿੰਦੇ ਨੇ ਹਾਂ ਬਣਾਓ ਚਾਹ,
ਚਾਹ ਉਹੀ ਨਾ ਹਾਂ ਚਾਹ ਦੇ ਬਿਨਾਂ ਨਹੀਂ ਨਿਕਲ ਪਾਏ ਜਿੰਨੀ ਮਰਜ਼ੀ ਗਰਮੀ, ਹੋਏ,
ਸਹੀ ਗੱਲ ਹੈਗੀ ਐ ਨਹੀਂ ਤੇ ਗਰਮੀ ਚ ਅਹ ਬੰਦਾ ਰਹਿ ਜਾਂਦਾ ਬਿਨਾਂ- ਚਾਹ ਪਰ ਨਹੀਂ ਚਾਹ ਤੇ ਆਪਣਾ ਕੰਮ ਕਰਨਾ ਚਾਹ ਨਹੀਂ, ਹੋਰ ਦੱਸੋ ਤੁਸੀਂ? ਅੱਜ ਅਸੀਂ ਬਣਾਏ ਸੀ ਆਲੂ ਭਿੰਡੀ,
ਅੱਛਾ ਆਲੂ ਭਿੰਡੀ, ਮੈਂ ਪਹਿਲੀ ਵਾਰ ਸੁੱਕਿਆ ਆਲੂ ਭਿੰਡੀੇ ਅਸੀਂ ਅੱਛਾ ਫਰਾਈ ਕਰਕੇ,
ਨਹੀਂ ਬਈ ਫਰਾਈ ਨੀ ਕਰਨੀ ਐਵੇਂ ਜਿਵੇਂ ਤੁਸੀਂ ਭਿੰਡੀ ਬਣਾਦੇ ਔ, ਸੇਮ ਜੇ ਆਲੂ ਕਾਟ ਲਓ ਛੋਟੇ-ਛੋਟੇ ਹਨਾ ਤੇ ਬਸ ਉਹ ਤੇਲ ਪਾਓ ਹਿੰਗ ਜੀਰਾ ਪਾ ਕੇ ਜਿੰਨਾ ਤੁਸੀਂ ਤੇਲ ਪਾਣਾ ਸਬਜ਼ੀ ਜ਼ਿਆਦਾ ਨੀ। ਪਾਣਾ ਜਿੰਨਾ ਤੁਸੀਂ ਪਾ ਲਿਆ ਐ ਸ ਓਨਾ ਹੀ, ਪਾ ਲੋੋ ਦੋਨੋ ਚੀਜ਼ਾਂ ਨੂੰ ਤੇ, ਥੋੜਾ ਜਾਿਹਾ ਬਸ ਫਰਾਈ ਜਿਹਾ ਕਰ ਲੋ ਭੁਨਲੋ,
ਅੱਛਾ ਅੱਛਾ ਨਹੀਂ ਅਸੀਂ ਅਸੀਂ ਕਦੀ ਬਣਾਈ ਨੀ ਇਕੱਠੀ ਆਲੂ ਭਿੰਡੀ ਅੱਛਾ ਅੱਛਾ ਕੋਈ ਨੀ ਕਰਾਂਗੇ ਟਰਾਏ ਹਾਂਜੀ ਪਿਆਜ ਵੀ
ਹਾਂ ਸੁੱਕੇ ਮਸੇ ਪਾ ਲੋ ਸਾਰੇ ਫੇਰ ਪਿਆਜ ਕੱਟ ਕੇ ਪਾ ਦੋ ਉੱਪਰ ਲਸਣ ਪਾ ਦੋ ਟਮਾਟਰ ਪਾ ਦੋ ਬਸ ਉਹਨੂੰ ਢਕ ਕੇ ਰੱਖ ਦੋ ਛੇੜੋ ਨਾ ਲਓ ਨਾ ਬਸ ਬਸ ਫੇਿਰ ਦੇਖੋ ਬਹੁਤ ਅੱਛੀ ਬਣਦੀ ਹੈ
ਹਮ ਹੋਰ ਬੱਚੇ ਕੀ ਕਰਦੇ ਪਏ
ਬਸ ਬੱਚੇ ਗਏ ਨੇ ਨਾਨੀ ਕੋਲ ਅਸੀਂ ਫ੍ਰੀ ਹਾਂ ਹਾਂਜੀ ਅਸੀਂ ਫ੍ਰੀ ਹੋਏ ਜਾ ਹਾਂ ਬੱਚੇ ਛੁੱਟੀਆਂ ਪੈ ਗਈਆਂ ਨੇ ਇਸ ਕਰਕੇ
ਹਮ ਤੇ ਗਰਮੀ ਚ ਬੱਚਿਆਂ ਨੂੰ ਜਾਣਾ ਵੀ ਕਿੱਥੇ ਹੈ ਇੰਨੀ ਗਰਮੀ ਦਿਲ ਨੀ ਕਰਦਾ ਕਿਧਰੇ ਬਾਹਰ ਨਿਕਲੀਏ
ਦੇਖਲੋ ਪਰ ਜੋ ਮਰਜ਼ੀ ਕਰ ਲਓ ਜਿੰਨੀ ਮਰਜ਼ੀ ਗਰਮੀ ਹੋਵੇ ਹਨਾ ਪਰ ਜਦੋਂ ਪੇਕੇ ਜਾ ਕੇ ਜੋ ਸਕੂਨ
ਹਾਂ ਉਹ ਤੇ ਹੈ ਹਾਂ ਮਾਵਾਂ ਨੂੰ ਪੇਕਿਆਂ ਦਾ ਤੇ ਬੱਚਿਆਂ ਨੂੰ ਨਾਨਕਿਆਂ ਦਾ ਹਮ ਮੇਰਾ ਨਾ ਛੋਟਾ ਉਹ ਵੀ ਕਹਿੰਦਾ ਮਾਮੂ ਆੱਛੂ ਆੱਛੂ ਮਾਮੂ ਨੀ ਆੂ
ਅੱਛਾ ਇਹਨੂੰ ਸਮਝ
ਹਾਂ
ਅੱਛਾ ਵਾਓ
ਹੋਰ ਬਸ ਨਾਨੀ ਕੋਲ
ਅੱਛਾ ਪਹਿਚਾਣ ਹੋ ਜਾਂਦੀ ਹੈ ਨਾ ਬੱਚੇ ਨੂੰ ਹਾਂਜੀ ਹੋਰ ਤੁਸੀਂ ਦੱਸੋ ਕੀ ਬਣਾ ਲਿਆ ਅੱਜ
ਅੱਸੀ ਦਾਲ ਮੁੂੰਗੀ ਸਾ ਵਤ
ਅੱਛਾ ਅੱਛਾ ਮੇਰੀ ਫੇਵਰੇਟ ਦਾਲ ਹੈਗੀ ਤੇ ਮੂੰਗੀ ਸਾਬਤ ਪਤਾ ਤੁਹਾਨੂੰ ਪਰ ਅਫਸੋਸ ਕਿ ਸਾਡੇ ਘਰ ਕੋਈ ਖਾਂਦਾ ਨਹੀਂ ਖਾਂਦਾ ਹੀ ਨਹੀਂ ਹੈ
ਅੱਛਾ ਅੱਛਾ ਸਾਨੂੰ ਵੀ ਅਸੀਂ ਵੀ ਘੱਟ ਹੀ ਪਸੰਦ ਕਰਦੇ ਹ ਪਰ ਬਣਾਉਣੀ ਵੀ ਜਰੂਰੀ ਐ। ਕਹਿੰਦੇ ਸਾਰਾ ਪ੍ਰੋਟੀਨ ਈ ਇਹਦੇ ਚ ਆ।
ਪ੍ਰੋਟੀਨ ਇਹਦੇ ਚ ਮੂੰਗੇ ਸਾਵਰ ਦਾਲ ਬੜੀ ਅੱਛੀ ਹੁੰਦੀ ਖਾਣੀ ਪਰ ਸਾਡੇ ਘਰ ਦੇ ਨੀ ਖਾਂਦੇ ਹਾਂ ਫੇਰ ਇਸ ਕਰਕੇ ਲਿਆਂਦੀ ਵੀ ਨੀ ਮੈਂ ਦੱਸ
ਹਾਂ ਅਸੀਂ ਵੀ ਖਾਣੀ ਪੈਂਦੀ ਧੱਕੇ ਨਾਲ, ਪਸੰਦ ਕਿਸੇ ਨੂੰ ਵੀ ਨੀ ਹੈ ਦਾਲਾਂ ਹੂੰ।
ਆਜੋ ਮੇਰੀ ਚਾਹ ਵੀ ਤਿਆਰ
ਚਲੋ ਵਧੀਆ ਫਿਰ ਕੋਈ ਨੀ, ਲਿਪਟਨ
ਹਾਂ ਲਿਪਟਨ
ਅ
ਅਸੀ ਲਿਪਟਨ ਦੀ ਚਾਹ ਹੀ ਪੀਨੇ ਆ ਟਾਟਾ ਪ੍ਰੀਮੀਅਮ
ਅੱਛਾ ਅਸੀਂ ਤਾਂ ਦੇਸੀ ਚਾਹ, ਹਾਂਜੀ ਓਹੀ ਪੀ ਦੀ ਆ ਸਵੇਰੇ ਸ਼ਾਮੀ ਤ ਪਹਿਲੇ ਆਦਤ ਨੀ ਸੀ ਹੁਣ ਬਣ ਗਈ ਆਦਤ
ਅੱਛਾ ਤਾਇਓ ਤੂ ਤੁਸ ਤੁਸੀ ਪੀਂਦੇ ਹੋ
ਪਹਿਲੇ ਹਾਂ ਲਿਪਟਣ ਹੀ ਪੀਂਦੀ ਸੀ। ਹੁਣ ਵਿਆਹ ਕਰਾ ਕੇ ਫੇਰ ਏ ਦੂਜੀ ਦੇਸੀ ਸ਼ੁਰੂ ਹੋ ਗਈ, ਹੂੰ
ਲੱਗਿਆ ਤੁਹਾਨੂੰ ਕੋਈ?
ਨਾ ਪਤਾ ਹੀ ਨਹੀਂ ਚੱਲਦਾ ਪੀਤੀ ਨਹੀਂ ਪੀਤੀ। ਓਦ ਹਾਂ ਉਹ ਕਰਾਰੀ ਲੱਗਦੀ ਨਾ ਲਿਪਟਣ ਵਾਲੀ, ਹਾਂ ਹਾਂਜੀ-ਹਾਂਜੀ ਐ ਐਵੀ ਨ ਪੀਓ ਅਤੇ ਪੀਓ ਇੱਕੋ ਬਰਾਬਰ ਐ।
ਹਾਂ ਤਾਂ ਪਾਣੀ ਹੋ ਗਿਆ ਨਾ ਗਰਮ
ਹਾਂਜੀ ਪਾਓ ਮੋਟੀ ਲਾ ਚੀ ਵਗੈਰਾ ਪਾਓ ਨਾ ਫ਼ਿਰ ਠੀਕ ਰਹਿੰਦਾ ਲਾਚੀ ਵਗੈਰਾ ਪਾਓ ਏਦਾਂ ਨੀ ਏਦਾਂ ਤੇ ਗਰਮ ਪਾਣੀ ਏ।
ਗਰਮ ਪਾਣੀ ਹਾਂ। ਮਤਲਬ ਕਿ ਇਹਦਾ ਟੇਸਟ ਨੀ ਹੈ ਨਾ ਕੋਈ ਆਪਣਾ ਕੋਈ
ਹਾਂ ਕੁੱਛ ਨਾ ਕੁੱਛ ਹਾਂ ਕਾਵਾ ਬਣਾਉਦਾ ਵੀ ਨਾ ਪਾਣੀ ਦਾ ਹੋ ਜਾਂਦਾ ਪਾਣੀ ਪਾਣੀ ਦਾ ਵੀ ਸਾਬ ਹਿਸਾਬ ਹੈ ਹਾਂ ਇੱਕ ਹੁੰਦਾ ਜਿਹੜਾ ਹਾਂ ਬ ਹੁਣ ਸਾਡਾ ਪਾਣੀ ਨਾ ਕੁਛ ਚੇਂਜ ਹੋ ਗਏ ਦਾ ਪਿੱਛੋਂ
ਅੱਛਾ ਅੱਛਾ
ਕੁਛ ਨੀ ਆਉਂਦਾ ਪਿਆ ਕਾਵੇ ਦਾ ਪਹਿਲੇ ਆਉਂਦਾ ਸੀ ਬੜਾ ਵਧੀਆ ਸੀ। ਗੁਲਾਬੀ ਹੋ ਜਾਂਦਾ ਸੀ ਸਾਰਾ ਤੇ ਹੁਣ ਫਿੱਕਾ ਫਿੱਕਾ ਰੰਗ ਹੋ ਜਾਂਦਾ ਇਹਦਾ ਕਾਵੇ। ਦਾ ਹਾਂ ਉੱਪਰੋਂ ਕੌੜਾ ਕੌੜਾ ਲੱਗਦਾ ਟੇਸਟ ਹਾਂ ਪਾਣੀ ਦਾ
ਦੇਸੀ ਚਾਹ ਦਾ ਕੋ ਚੱਕਰ ਕਈ ਵਾਰੀ ਨਕਲੀ ਚੀਜ਼ਾਂ ਵੀ ਆ ਜਾਂਦੀਆਂ ਹਨ। ਨਾ
ਉਹ ਤੇ ਹੁਣ ਹੋਰ ਕੋਈ ਹੀ ਲਿਆਂਦੇ ਸੀ। ਅਸੀਂ ਸ਼ੁਰੂ ਤੋ ਹੋਰ ਕੋਈ ਲਿਆਂਦੇ ਆ। ਹਾਂ ਉਹਦੇ ਕੋ ਹੀ ਲਿਆਂਦੇ ਸੀ ਪਰ ਐਰ ਕਿ ਉਹ ਕੁੱਝ ਮਹੀਨੇ ਹੀ ਹੋ ਗਏ ਪਾਣੀ ਜਦੋਂ ਸਿਸਟਮ ਚੇਂਜ ਹੋਏ ਦਾ ਨਾ ਤੇ ਉਹ ਟੇਸਟ ਹੀ ਨਹੀਂ ਆਉਂਦਾ। ਕੌੜਾ ਹੋ ਜਾਂਦਾ ਕਾੜ ਕਾੜ ਕੇ ਕੌੜਾ ਜਗ੍ਹਾ ਰੰਗ ਨੀ ਆਏਗਾ
ਅੱਛਾ
ਹਮ
ਤੁਸੀਂ ਰੰਗ ਆਪ ਪਾ ਲਿਆ ਕਰੋ।
ਹੈਂ ਨਹੀਂ ਪਾਉਂਦੇ ਸੋਡਾ ਵੀ ਪਾਉਂਦੇ ਕਈ ਬਣਾਉਣ ਵਾਲੇ ਹਲੇ ਨਾ ਤੇ ਉਹ ਮੰਮੀ ਤੇ ਪਾਉਂਦੇ ਨੀ ਹੈ ਵਗੈਰਾ ਉਹ ਨੀ ਪਾਉਂਦੇ ਹਮ ਉਹ ਨਹੀਂ ਪਾਉਂਦੇ ਸੋਡਾ ਵਗੈਰਾ ਗਰਮੀ ਤੇ ਨਾ ਹੀ ਪੁੱਛੋ ਬਹੁਤ ਏ
ਹ
ਗਰਮੀ ਹੈ
ਨਹੀਂ ਤੁਹਾਡੇ ਜੰਮੂ ਤੇ ਪੈਂਦੀ ਨੀ ਗਰਮੀ
ਹੂੰ ਨਹੀਂ ਨਹੀਂ ਬਹੁਤ ਗਰਮੀ ਐ। ਹਾਂਜੀ ਜੀ
ਗਰਮੀ ਚਾਰੇ ਪਾਸੇ ਪੈ ਰਹੀ ਹੈ ਬਹੁਤ
ਹਾਂ ਐਤਕੀ ਤੇ ਵੈਸੇ ਵੀ ਉਹਨਾ ਨੇ ਕਿਹਾ ਹੋਇਆ ਕਿ ਪੰਜ ਤਰੀਕ ਤੱਕ ਬਾਹਰ ਨਾ ਨਿਕਲੋ ਬੜੀ ਗਰਮੀ ਐ।
ਹਾਂਜੀ ਹਾਂਜੀ।
ਚਲੋ ਹੋਰ ਬਸ ਹਾਂ ਬਸ ਮੈਂ ਉਹ ਵੀ ਮੈਂ ਕਿਹਾ ਚਲ ਬੜੇ ਹੋ ਗਏ ਗੱਲ ਹੀ ਹੋਈ ਉਹ ਸੁੱਤੇ ਤਾਂ ਸੀ।
ਅੱਛਾ, ਅੱਛਾ ਤੇ ਸਿਲਾਈ ਵਿਲਾਈ ਸਿਲਾਈ ਕਰਦੇ ਹੋ।
ਨਾ ਕਿੱਥੇ ਬੱਚਿਆਂ ਨਾਲ ਬੱਚਿਆਂ ਨਾਲ ਹੁੰਦੀ ਨੀ।
ਹਾਂ ਹਾਂ ਇਹ ਗੱਲ ਤਾਂ ਹੈ ਬੱਚੇ ਛੋਟੇ ਹੋਣ ਫੇਰ ਬੜਾ ਮੁਸ਼ਕਿਲ ਹੋਤਾ ਕਾਮ। ਅੱਛਾ ਨਾਲ ਕਾਹੀ ਤਾਂ ਤੇ ਬੱਚਿਆਂ ਨੂੰ ਸੰਭਾਲਣ ਵਾਸਤੇ
ਹਾਂ ਉਹ ਤੇ ਹੈ ਇੱਕ ਹਾਂ ਉਹ ਫਿਰ ਏ ਤੇ ਉਹ ਕਰ ਲਓ। ਚੀਂਜ ਲਓ ਤੇ ਉਹ ਡਰਦਾ ਹੈ। ਫੇਰ ਮੈਂ ਛੱਡ ਦਿੱਤੀ ਵੀ ਉਹਨੂੰ ਮੈਂ ਚਲਾਣ ਬੜੇ ਘੱਟ
ਅੱਛਾ ਅੱਛਾ ਤੇ ਫੇਰ ਸੂਟ ਵਗੈਰਾ ਸਵਾਣੇ ਹੁੰਦੇ ਨੇ ਦਿੱਕਤ ਹੁੰਦੀ ਹੋਏਗੀ।
ਕਹਿੰਦੀ ਤੇ ਹੈ ਪਰ ਨਾ ਹੁੰਦਾ ਹੀ ਨਹੀਂ ਫਿਰ ਕੀ ਕਰਨਾ ਮੈਂ
ਅ ਅੱਛਾ ਨਹੀਂ ਫਿਰ ਸੂਟ ਆਪਣੇ ਕਿਵੇਂ ਸਿਵਾਦੀ ਓ
ਆਪਣੇ ਤੇ ਸੀ ਲਏ ਦੇ ਔਖੇ ਸੌਖੇ
ਅੱਛਾ, ਰਵਾ ਰਵੂ ਕੇ। ਹਾਂ ਸਹੀ ਗੱਲ ਹੈ
ਜਾਂਦੇ।
ਹਾਂ ਉਹ ਤੇ ਹੈ ਹੀ ਦਿੱਕਤ ਹੋ ਜਾਂਦੀ ਨਾ ਫੇਰ ਟਾਈਮ ਤੇ ਦੇਣਾ ਹੀ ਪੈਣਾ ਤੇ ਨਾ ਬਨਣ ਤੇ ਫੇਰ
ਕਿਉਂਕਿ ਹੁਣ ਗਰਮੀਆਂ ਨਾ ਉੱਪਰੋਂ ਵੈਸੇ ਨੀ ਦਿਲ ਕਰਦਾ ਉੱਪਰੋਂ ਬੱਚੇ ਤੰਗ ਕਰਨ ਨਾ ਫੇਰ ਹੋਰ ਮਨ ਹੋ ਜਾਂਦਾ ਉਹੋ ਜਿਹਾ
ਹਾਂ ਇਹ ਤਾਂ ਹੈ ਜ਼ਿਆਦਾ ਗਰਮੀ ਚ ਵੀ ਕੰਮ ਨੀ ਹੁੰਦਾ ਜ਼ਿਆਦਾ ਸਰਦੀ ਚ ਵੀ ਕੰਮ ਨੀ ਹੁੰਦਾ ਹੈ ਨਾ ਹਾਂ ਸੁੰਨ ਹੁੰਦੇ ਨੇ ਹਾਂ ਤੇ ਜ਼ਿਆਦਾ ਗਰਮੀ ਹੋਵੇ। ਤੇ ਵੈਸੇ ਹੀ ਕੰਮ ਨੀ ਹੁੰਦਾ
ਆ ਉਹ ਤੇ ਏ। ਏਸੀਆਂ ਦੇ ਬਿਨਾਂ ਬੈਠੇ ਨੀ ਜਾਂਦਾ ਹਾਂ ਰਸੋਈ ਚ ਜਾਣ ਤਾਂ ਗਰਮੀ
ਰਸੋਈ ਤੇ ਜਾਣ ਤੇ ਮਨ ਨੀ ਕਰਦਾ ਮਜਬੁ ਬੁਰੀ।
ਤੇ ਹੋਰ ਕੀ ਆ ਹਜੇ ਤੇ ਏ। ਥੋੜਾ ਹੋਰ ਦੇਖੋ ਅੱਗੇ ਜਦੋਂ
ਹਾਂ ਹਮ ਚਿਮਚਪਾਟ ਵਾਲਾ ਹੈ ਨਾ ਹਾਂ ਬਾਰਸ਼ਾਂ ਹਾਂ। ਸਰਦੀਆਂ ਦਾ ਜਦੋਂ ਮੋਸਮ ਬੰਦਾ ਇੰਨਾ ਮਹਿਸੂਸ ਨਹੀਂ ਹੁੰਦਾ ਫਟਾਫਟ ਨਿਕਲ ਜਾਂਦਾ।
ਹਹ ਨਾਲੇ ਦਿਨ ਛੋਟੇ ਹੁੰਦੇ ਨਾ।
ਹਾਂ ਗਰਮੀ ਚ ਜਿਆਦਾ ਹ ਜ ਲੰਬੀ ਹੋ ਜਾਂ ਜਾਂਣੀ।
ਹਾਂਜੀ ਹੋਰ ਬਣਿਆ ਨੀ ਕੋਈ ਪਲੈਨ ਜਾਣ ਦਾ ਕਿੱਧਰੇ
ਨਾ ਨਾ ਅਜੇ ਬੰਣਿਆ ਨਹੀਂ ਸੋਚਦੇ ਵੀ ਅਸੀਂ ਜਾਵਾਂਗੇ ਕਿਧਰੇ ਹਮ ਫ ਹੁਣ ਗਰਮੀ ਕਰਕੇ ਕੁਛ ਬੰਦਾ ਰੁਕ ਜਾਂਦਾ ਨਾ ਹੋਰ ਤਾਂ ਕੋਈ ਚੱਕਰ
ਕੋਈ ਨਾ ਕਿੱਥੇ ਜਾਏ ਬੰਦਾ ਗਰਮੀਆਂ ਵਿੱਚ ਇੱਥੇ ਗੁਰਦੁਆਰੇ ਜਾ ਨੀ ਹੁੰਦਾ ਐਡੀ ਗਰਮੀ ਵਿੱਚ ਹਾਂ। ਹਾਂ ਕੋਲ ਏ ਤਾਂ ਵੀ ਦੂਰ ਸ਼ੌਂਕ ਹੀ ਹੁੰਦੇ ਬਸ ਜਾਣਾ ਉੇ ਜਾ ਕੇ ਉੱਥੇ ਵੀ ਪਛਤਾਉਣਾ ਹੀ ਹੁੰਦਾ।
ਸਹੀ ਗੱਲ ਏ ਰੂੰ ਸਹੀ ਗੱਲ।
ਤੇ ਬੰਦਾ ਕੀ ਕੀ ਸਮਾਨ ਚੁੱਕ
ਆਪਣੇ ਘਰ ਹੀ ਸਹੀ ਰਹਿੰਦਾ ਬੰਦਾ। ਹੋਰ ਦੱਸੋ ਤੁਹਾਡਾ।
ਅੰਕਲ ਜੀ ਠੀਕ ਹਾਂਜੀ -ਹਾਂਜੀ, ਠੀਕ।
ਹਾਂ। ਠੀਕ ਨੇ ਵੀ ਬਸ ਬੈਠੇ ਦੇ ਨੇ, ਹਾਂਜੀ ਬੈਠੇ ਦੇ ਨੇ ਬਸ, ਹੋਰ ਕੀ ਨਾ ਚਾਹ ਬਣਾਈ ਏ, ਹੁਣੇ ਰੋਟੀ ਖਾਦੀ ਹੈ ਨਾ। ਇਸ ਸਾਰੇ ਖਾਲੀ ਚਾਲਤ ਐ ਵਾਲੀ। ਹਾਂ, ਜੇ ਥੋੜੀ ਲੇਟ ਹੋ ਜਾਂਦਾ ਜਿਸ ਤਰ੍ਹਾਂ ਪੰਜ ਵਜੇ ਲੈਂਦੇ ਚਾਰ ਪੰਜ ਵਜੇ ਫੇਰ ਹੀ ਨਾ ਹੁੰਦੇ ਕਹਿੰਦੇ ਕੋਈ ਚੀਜ਼ ਦਿਉ ਨਾਲ ਬਿਸਕਿਟ ਦੇਉ ਜਾਂ
ਹਾਂ, ਉਹ ਤੇ ਹੈ, ਪਰ ਸਾਡੇ ਕੋਲ ਨੀ ਲੰਘਦੀ ਅੰਦਰ ਏਦਾਂ, ਕੁਛ ਇੱਕ ਚੀਜ਼ ਤੇ ਚਾਹੀਦੀ। ਚਾਰ ਦਿਨ ਭਾਵੇਂ ਰੋਟੀ ਕਿਉਂ ਨਾ ਖਾਧੀ ਹੋਏ।
ਅੱਛਾ, ਫੋਰਮੈਲਿਟੀ ਕਰਨੀ ਹੈ।
ਜਿੱਦਣ ਚਾਹ ਚ ਕੁੱਛ ਡੁਬੋ ਕੇ ਖਾਧਾ ਨੀ ਤੇ ਫਿਰ
ਉਹ ਚਾਅ ਨੀ ਲੰਘਣੀ ਹਾਂ, ਸਹੀ ਗੱਲ ਹੈ। ਮੇਰੀ ਭੂਆ ਜੀ ਹੈਗੇ ਨੇ ਕਿ ਜੰਮੂ ਰਹਿੰਦੇ ਨੇ ਤੇ ਉਹ ਵੀ ਇੰਜੇ ਕਰਦੇ ਸੀ ਮੇਰੇ ਭੂਆ ਜੀ ਹੈਗੇ ਨੇ ਜੰਮੂ ਰਹਿਣ
ਅੱਛਾ, ਅੱਛਾ।
ਤੇ ਉਹ ਵੀ ਇਸ ਤਰ੍ਹਾਂ ਕਰਦੇ ਸੀ, ਮੈਂ ਗਈ ਉਹਨਾਂ ਕੋਲ ਬੜੀ ਪਹਿਲੇ ਤੇ ਮੈਂ ਇੰਝ ਚਾਹ ਪੀਤੀ, ਕਹਿੰਦੇ ਨਹੀਂ ਇਹ ਨਾਲ ਖਾ। ਚਾਹ ਖਾਲੀ ਨੀ ਪੀਣੀ ਤੂੰ, ਇੰਝ ਨੀ ਕਰਨਾ, ਉੰਝ ਨੀ ਕਰਨਾ, ਬੜਾ ਉਹਨਾਂ ਨੂੰ ਵਹਿਮ ਹੁੰਦਾ ਸੀ, ਮੈਨੂੰ ਖਵਾਣ ਪਿਆਣ ਦਾ, ਹਾਂ।
ਚਲੋ।
ਅੱਛਾ ਚਲੋ ਮੈਂ ਨਾ ਤੁਹਾਨੂੰ ਕਰਨੀ ਆ ਇੱਕ ਵਾਰੀ ਕੋਲ ਮੈਨੂੰ ਕੋਲ ਆ ਰਹੀ, ਠੀਕ ਹੈ ਜੀ।